ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ
ਸਤਿ ਕੀ ਹਾਲ ਹੈ?
ਬਸ ਵਧੀਆ, ਤੁਸੀਂ ਸੁਣਾਓ?
ਹੋਰ, ਕਿਸ ਤਰ੍ਹਾਂ ਯਾਦ ਕੀਤਾ?
ਬਸ ਉਦਾਂ ਹੀ, ਮੈਂ ਕਿਹਾ ਬਹੁਤ ਟਾਈਮ ਹੋ ਗਿਆ ਕਾਲ ਨਹੀਂ
ਅੱਛਾ ਬੋਲੋ, ਹਾਂਜੀ, ਬੋਲੋ ਜੀ
ਹੂੰ, ਹੋਰ ਦੱਸੋ, ਰੋਟੀ ਖਾ ਲਈ?
ਹਾਂਜੀ, ਰੋਟੀ ਪਾਣੀ ਹੋ ਗਈ ਏ, ਅਸੀਂ ਰੋਟੀ ਪਾਣੀ ਖਾ ਲੀ ਏ।
ਸਹੀ ਹੈ।
ਹਾਂ।
ਮੈਂ ਬੱਸ ਚ ਗਈ ਮੈਂ ਕਿਆ ਪੁੱਛਾਂ ਹਾਲ- ਚਾਲ ਕੀ?
ਹਾਂਜੀ ਹੋਰ?
ਪੂਰਾ ਦਿਨ ਆਫ਼ਿਸ ਬਿਜ਼ੀ ਰਹਿੰਦੀ ਆ।
ਅ ਕਿੰਨੇ ਵਜੇ ਜਾਂਦੇ ਆ?
ਮੈਂ ਜਾਨੀ ਆਂ ਸਵੇਰੇ, ਦਸ ਵਜੇ।
ਵਾਪਿਸ?
ਆਦੀ ਆਂ ਮੈਂ ਏਈ ਸਮਝ ਲੋ, ਅੱਠ, ਸਾਢੇ ਅੱਠ ਵੱਜ ਜਾਂਦੇ ਨੇ ਅੱਠ ਵਜੇ ਛੁੱਟੀ ਹੁੰਦੀ ਐ।
ਅੱਛਾ-ਅੱਛਾ, ਹੋਰ?
ਹੂੰ। ਹੇ ਗੱਲ?
ਫਰੈਂਡ ਰੈਂਦੀ ਕੋਈ? ਕੱਲੇ, ਕੱਲੇ ਰੈਂਦੇ ਓ, ਕੋਈ ਸੇਲੀ ਰੈਂਦੀ?
ਨਈਂ-ਨਈਂ ਅਕੇਲੇ ਰੈਨੇ ਆਂ।
ਅੱਛਾ, ਔਰ?
ਹੋਰ ਬਸ, ਮੈਂ ਉਹ ਬਣਾਇਆ ਸੀ, ਜਰੂਰ। ਬਾਰ ਨਾ, ਮੈਂ ਓ , ਹੂੰ-ਹੂੰ। ਮੈਂ ਕੁੱਛ ਸਮਾਨ ਮੰਗਾਏਆ ਸੀ ਨਾ ਜੋ।
ਹਾਂ-ਹਾਂ।
ਲਾਈਨ ਆ ਤੇ ਮੈਨੂੰ ਦੁੱਦ ਫਰੀ ਮਿਲ ਗਿਆ ਸੀ, ਤੇ ਮੇਰੇ ਕੋਲ ਇੱਕ ਫਾਲੂਦਾ ਦਾ-ਦਾ ਮਿਕਸਚਰ ਪਿਆ ਸੀ, ਮੈਂਗੋ। ਮੈਂਗੋ-ਫਲੂਦੇ ਦਾ ਮਿਕਸਚਰ, ਤੇ ਮੈਂ ਕੀ ਕੀ ਤਾ ਮੈਂ ਓਹ ਫਲੂਦਾ ਬਣਾ ਲਿਆ।
ਅੱਛਾ।
ਓਹੀਓ ਦੁੱਦ ਚ ਘੋਲ ਕੇ, ਮਤਲਬ ਅੱਦਾ ਕਿੱਲੋ ਦੁੱਦ ਸੀ। ਓਹ ਫਰੀ ਮਿਲਿਆ ਵਿਆ ਸੀ ਮੈਨੂੰ, ਮੈਂ ਓਹਦੇ ਅੰਦਰ ਪਾਇਆ। ਥੋੜਾ ਠੰਡੇ ਦੁੱਦ ਚ ਘੋਲਿਆ ਓਨੂੰ, ਔਰ ਦੁੱਦ ਨੂੰ ਉਬਾਲਾ ਆਇਆ ਓਹਦੇ ਅੰਦਰ ਪਾ ਤਾ, ਚੀਨੀ ਵੀ ਨੀ ਪਾਣ ਦੀ ਲੋੜ ਪਈ ਮੈਨੂੰ ਤੇ।
ਅੱਛਾ।
ਹੂੰ, ਬੜਾ ਸਵਾਦ ਐ।
ਫਲੂਦਾ-ਫਲੂਦਾ।
ਅਰੇ ਸੇਵੀਆਂ ਮਤਲਬ ਓਹ ਕਸਟਰਡ ਜੈਸਾ ਹੁੰਦਾ ਐ, ਨਾ ਪਰ ਓਹ ਪਤਲਾ-ਪਤ ਤਲਾ ਬਣਦਾ ਐ, ਤੇ ਨਾਲ ਓਦੇ ਅੰਦਰ ਨਾ, ਜੋ ਓ ਨਈਂ ਹੁੰਦਾ ਚੀਆ ਸੀਡਜ਼ ਤੁਕ ਮਿਲੰਗਾ ਬੋਲਦੇ ਨੇ ਜਿਨੂੰ। ਓਹ ਪਿਆ ਹੁੰਦਾ ਐ ਓਦੇ ਵਿੱਚ ਨਾਲ ਜੋ ਸੇਵੀਆਂ ਨੀ ਹੁੰਦੀਆਂ ਨਿੱਕੀ-ਨਿ ਕੀਆ, ਲੰਬੀ-ਲੰਬੀਆਂ।
ਜੀ ਹਾਂਜੀ।
ਓ ਪਿਆ ਹੁੰਦਾ ਐ।
ਅੱਛਾ।
ਹੂੰ ਤੇ ਮੈਂ ਓਹ ਬਣਾਇਆ, ਪਤਲਾ-ਪਤਲਾ ਬਣਦਾ ਐ, ਪੀਣਾ ਈ ਹੁੰਦਾ ਓਨੂੰ।
ਅੱਛਾ।
ਤੇ ਓਹ ਬਣਾਇਆ ਤੇ ਫਿਰ ਓਦੇ ਬਾਦ ਮੈਂਗੋ ਦੇ ਪੀਸਿਸ ਕਰਕੇ ਪਾਤੇ।
ਅੱਛਾ।
ਤੇ ਮੈਂ ਹੁਣੇ ਰੱਖ ਕੇ ਆਈ ਸੀ ਫਰਿਜ ਚ ਪੈਲੇ ਬਣਾ ਕੇ ਫਿਰ ਮੇਰੀ ਮੰਮੀ ਕੈਂਦੀ ਪੀਜੀ ਚ ਕੋਈ, ਕੋਈ ਜੂਠਾ ਈ ਨਾ ਕਰ ਜੇ, ਤੂੰ ਓਨੂੰ ਬੰਦ
ਹਾਂ-ਹਾਂ।
ਨ ਮਤਲਬ ਮੈਂ ਫਿਰ ਥੈਲੀ ਬੰਦ ਕਰਕੇ ਆ ਗਈ ਅ ਪੇਪਰ ਪੇਪਰ ਵਾਲਾ ਬੈਗ ਸੀ ਮੇਰੇ ਕੋਲ ਓ ਸੀਲ ਹੋ ਜਾਂਦਾ ਐ ਤੇ ਓਹ ਫਿਰ ਓਨੂੰ ਜਦੋ ਖੋਲੋ ਨਾ ਤੇ ਓ ਖੁੱਲਦਾ ਨੀ ਐ, ਓਨੂੰ ਸਾੜਨਾ ਈ ਪੈਂਦਾ ਐ, ਮੈਂ ਓਨੂੰ ਅੰਦਰ ਬੰਦ ਕਰਕੇ ਆਈ ਤੇ। ਫਿਰ ਮੈਂ ਕਿਹਾ ਹੁਣ ਮੈਂ ਨੀਚੇ ਆਈ ਆਂ ਤੇ ਮੈਂ ਆਪਣਾ ਇੱਕ ਗਲਾਸ ਚ ਪਾ ਲੈਂਨੀ ਆਂ
ਅੱਛਾ ਅੱਛਾ
ਬਸ ਫਿਰ ਓਹੀ ਪੀ ਰਹੀ ਸੀ ਮੈਂ ਲਿਆਵਾਂਗੀ ਤੁਹਾਡੇ ਲਈ ਵੀ ਮੈਂ ਮੰਗਾਵੇ ਸੀ ਨਾ ਤਿੰਨ ਚਾਰ ਫਲੇਵਰ ਮੰਗਵਾਏ ਵੇ ਸੀ
ਪੀਜੇ ਚ ਅਸੀਂ ਦੋ ਦਿਨ ਰਹਿਣਾ ਚਾਹੇ ਤੇ ਰਹਿ ਸਕਦੇ ਆਂ
ਨਹੀਂ ਬਾਹਰ ਦਾ ਬੰਦਾ ਐਲਾਊਡ ਨਹੀਂ ਐ ਨਾ
ਮਾਂ ਮਾਂ ਤਾਂ ਰਹਿ ਸਕਦੀ ਬੱਚਿਆਂ ਦੀ
ਨਾ ਉਹ ਵੀ ਅਲਾਊਡ ਨਹੀਂ ਐ ਹਮ ਤੁਸੀਂ ਮਿਲਣ ਆਓ ਲਿਲਣ ਆਓ ਰਹਿਣ ਰਹਿਣਾ ਨੀ ਅਲਾਉਡ
ਕਿਉਂ
ਪਤਾ ਨੀ ਇਹਨਾਂ ਦੇ ਆਪਣੇ ਰੂਲ ਨੇ ਫੇਰ ਮੈਂ ਤੇ ਐ ਸੋਚਿਆ ਸੀ ਹਮ
ਬਾਹਰੋਂ ਆਇਆ ਤੇ ਬੰਦਾ ਰੁਕ ਜਾਂਦਾ ਨਾ ਇੱਕ ਦਿਨ
ਨਾਂ ਰੁਕਣ ਹਾਂ ਮੈਂ ਪੁੱਛਾਂਗੀ ਪਰ ਰੁਕਣ ਨੀ ਦਿੰਦੇ ਐ
ਅੱਛਾ
ਬੜੇ ਭੈੜੇ ਨੇ ਮੈਂ ਤਾਂ ਖੁਦ ਸੋਚ ਰੀ ਆਂ ਮੈਂ ਸ਼ਿਫਟ ਕਰ ਲਾਂ ਮੇਰੀ ਇੱਕ ਫਰੈਂਡ ਐ, ਮੈਂ ਉਹਦੇ ਨਾਲ ਸ਼ਿਫਟ ਹੋ ਜਾਵਾਂ ਫਲੈਟ ਦੇ ਅੰਦਰ
ਹਾਂ ਹਾਂ
ਗਰੇਦਰ-
ਚਲੋ, ਚਲੋ ਵੇਖੋ ਫੇਰ ਠੀਕ ਐ ਹੋਰ
ਮ ਮ ਤੁਸੀਂ ਦੱਸੋ ਤੁਸੀਂ ਕੀ ਖਾਇਆ ਅੱਜ
ਅਸੀ ਏ ਖਾਇਆ ਡੋਸਾ ਇੱਕ ਨੇ ਖਾਧਾ ਮਨਚੂਰੀਅਨ ਇੱਕ ਬੰਦੇ ਨੇ ਖਾਧਾ ਨੂਡਲ ਔਰ ਹਾਂ ਇੱਕਨੇ ਖਾਧਾ ਛੋਲੇ ਭਟੂਰੇ ਸਭ ਨੇ ਅਲਗ ਅਲਗ ਵਰਾਇਟੀ ਮੰਗਾਈ
ਅਰੇ
ਸੁਵਾਦ ਸਿਖਾਦਾ ਨਾ
ਤੁਸੀਂ ਡੋਸਾ ਖਾਇਆ
ਹਾਂ ਮੈਂ ਡੋਸਾ ਮੇਰੀ ਭੈਣ ਨੇ ਡੋਸਾ ਭੈਣ ਦੀ ਨੂੰਹ ਨੇ ਪੋਤਰੇ ਨੇ ਮਨਚੂਰੀਅਨ ਖਾਧਾ ਗੁੜੀਆ ਉਹਨਾਂ ਦੀ ਨੇ ਨੂਡਲ ਖਾਧੇ ਜੀ ਭੈਣ ਜੀ ਸਰ
ਚ।
ਬਸ ਖਾ ਕੇ ਅਸੀਂ ਆ ਗਏ ਹੋਰ ਸੁਨਾਓ
ਸਭ ਵਧੀਆ ਹਮ ਮੈਂ ਕਿਹਾ ਬਹੁਤ ਦਿਨ ਹੋ ਗਏ ਗੱਲ ਨੀ ਕੀਤੀ ਤੁਸੀਂ ਕਦੋਂ ਆਉਣਾ ਐ
ਅਸੀਂ ਵੀ ਆ ਜਾਨਾ ਮਤਲਬ ਸ਼ੁੱਕਰਵਾਰ ਨੂੰ ਕਿਹਾ ਆਪਣੇ ਮੁੰਡੇ ਨੂੰ ਟਿਕਟ ਕਰਾ ਦੇ ਉਹ ਕਹਿੰਦਾ ਤੁਸੀਂ ਸਿੱਧਾ ਜਾਓ ਘਰ ਚੰਗਾ ਨਹੀਂ ਲੱਗਦਾ ਵਾਰ ਵਾਰ ਉੱਥੇ ਆਣਾ ਮੈਂ ਕਿਹਾ ਸਮਾਨ ਮੇਰਾ ਪਿਆ ਦਾ ਮੈਂ ਤਾਂ ਕਰਕੇ ਜਾ ਰਹੀ ਆਂ
ਹਮ ਹਮ
ਆਹ ਤਾਂ ਹੀ ਮੈਂ ਪੁੱਛਿਆ ਸੀ ਕਿ ਮੈਂ ਤੁਹਾਡੇ ਕੋਲ ਆ ਕੇ ਦੋ ਦਿਨ ਲਾ ਜਾਵਾਂ ਉਹਦੇ ਬਾਅਦ ਉੱਧਰ ਚਲੀ ਜਾਂਗੀ ਇੱਕ ਦਿਨ
ਨਹੀਂ ਕੋਈ ਨੀ ਬਾਹਰ ਦਾ ਬੰਦਾ ਨੀ ਅਲਾਊਡ ਮੈਂ ਵੀ ਉੱਥੇ ਆ ਜਾਵਾਂਗੀ
ਆਂ ਠੀਕ ਹੈ ਓਰ
ਹੋਰ, ਬਸ
ਬਸ, ਵਧੀਆ
ਤੇ ਕੋਈ ਗੱਲ ਨੀ, ਅਗਰ ਤੁਹਾਡਾ ਸਮਾਨ ਰਹਿ ਗਿਆ ਹੋਏਗਾ ਤੇ ਮੈਂ ਲੈ ਆਵਾਂਗੀ। ਤੁਹਨੂੰ ਕਾਰ ਜਾਣੇ, ਸੀਧਾ ਤੇ ਕਾਰ ਚਲ ਜਾਓ।
ਨਹੀਂ ਨਹੀਂ ਬੜੀ ਵੱਡੀ ਅਟੈਚੀ, ਹਾਥੀ ਅਟੈਚੀ ਦੇਤੀ ਹੋਈ ਹੈ ਬੇਵਕੂਫਾਂ ਵਾਕਣ, ਮੇਰੇ ਸੂਟ ਨੇ ਵਿੱਚ
ਅੱਛਾ।
ਅੱਛਾ, ਹਾਂ।
ਮੈਂ ਕਿਹਾ ਕੋਈ ਨੀ, ਮੈਂ ਦੇ ਆਵਾਂਗੀ ਤੁਹਾਡਾ ਸਮਾਨ ਕਿਉਂਕਿ ਮੈਂ ਅਗਲੇ ਦਿਨ ਆ ਹੀ ਜਾਣਾ, ਆਉਣਾ ਹੀ ਹੈ ਤੁਹਾਡੇ ਕੋਲ
ਐਤਵਾਰ?
ਮੰਗਲਵਾਰ, ਮਤਲਬ ਸੋਮਵਾਰ ਰਾਤੀ ਆ ਜਾਵਾਂਗੀ
ਅੱਛਾ, ਅੱਛਾ।
ਹਾਂ, ਪਰ ਅਸੀਂ ਤੇ ਅੱਗੇ ਜਾਣਾ ਹੈ ਨਾ ਉੱਥੇ
ਹਾਂ ਨਹੀਂ ਚੱਲ, ਚਲੋ ਇੱਥੋਂ ਦੀ ਨਿਕਲਾਂਗੇ।
ਤੁਸੀਂ ਸ਼ਨੀਵਾਰ
ਹਾਂ ਗੁਰਪੁਰਬ, ਗੁਰਪੁੁਰਬ ਵੀ ਵੇਖ ਲਾਂਗੇ ਹਾਂ, ਕਹਿ ਦਿੰਦੇ ਮੈ ਜ਼ਰਾ ਮੁੰਡੇ ਨੂੰ, ਸ਼ਨੀਵਾਰ ਦੀ ਭਾਵੇਂ ਕਰਾ ਦੇਗਾ ਟਿਕਟ
ਹਾਂ ਸ਼ਨੀਵਾਰ ਦੀ ਕਰਾ ਦਾਂਗੀ, ਵੈਸੇ ਵੀ ਸੀਟਾਂ ਨੀ ਮਿਲ ਰਹੀਆਂ, ਮੈਂ ਹੀ ਕਰਾ ਦਾਂਗੀ, ਭਾਵੇਂ ਕੋਈ ਗੱਲ ਨੀ। ਮੈਂ ਸ਼ਨੀਵਾਰ ਦੀ ਕਰਾ ਦਾਂਗੀ ਟਿਕਟ, ਤੇ ਤੁਹਾਡਾ
ਟਿਕਟ ਦਾ, ਹਾਂ
ਸ਼ਨੀਵਾਰ ਕਰਵਾ ਦਾਂਗੀ ਗੱਲ ਕਰਕੇ, ਹੋਰ ਫੇਰ ਤੁਸੀਂ ਆ ਜਾਣਾ।
ਹਾਂ।
ਇੱਕ ਦਿਨ ਰੁਕ ਜਾਣਾ, ਬਸ ਸ਼ਨੀਵਾਰ ਆਉਗੇ ਤੇ ਤੁਹਾਨੂੰ ਰੁਕਣਾ ਪਏਗਾ, ਸਿਰਫ ਅ ਸੰ ਸੰਡੇ ਨੂੰ, ਮੰਡੇ ਦੀ ਵਾਪ ਫ ਅਸੀਂ ਚੱਲ ਹੀ ਜਾਵਾਂਗੇ, ਠੀਕ ਹੈ ਨਾ, ਪਰ ਤੁਹਾਡੇ ਕੋਲ ਵੀ ਸਮਾਨ ਹੋ ਜਾਏਗਾ ਬੜਾ, ਇੱਕ ਕੰਮ ਕਰਨਾ, ਤੁਸੀਂ ਆਪਣਾ ਸਮਾਨ ਰੱਖ ਜਾਣਾ
ਹਾਂ ਸਮਾਨ ਨੀ ਹੈਗਾ, ਖਾਲੀ ਡੈਚੀ ਲੈ ਕੇ ਜਾਵਾਂਗੇ।
ਹਾਂ ਉਹੀ ਨਾ ਸਮਾਨ ਮੇਰੇ ਕੋਲ ਰੱਖ ਜਾਣਾ, ਮੈਂ ਜਦ ਆਵਾਂਗੀ ਨਾ ਅਠਾਈ ਨੂੰ, ਤੇ ਮੈਂ ਲੈ ਆਵਾਂਗੀ ਸਮਾਨ ਮ ਹੁਣ ਦੇਖੋ, ਅਸੀਂ ਕਿਰੇ ਜਾਂਦੇ ਹਾਂ ਅਠਾਈ ਤਰੀਕ ਨੂੰ ਮੈਂ ਸੋਚ ਰਹੀ ਹਾਂ, ਮੈਂ ਸਤਾਈ ਨੂੰ ਰਾਤੀ ਆਜਵਾਂ ਉਹ, ਇਸ ਕਰਕੇ ਕੈਬ ਕਰਕੇ ਨਾ ਕੀ ਹੁੰਦਾ ਹੈ, ਕੈਬ ਵਾਲੇ ਨਾ ਇਨਾ ਸਮਾਨ ਨੀ ਰੱਖਣ ਦਿੰਦੇ। ਮੇਰੇ ਕੋਲ, ਦੋ ਦੋ ਟੈਚੀਆਂ ਹੋ ਜਾਣਗੀਆਂ।
ਟ੍ਰੇਨ 'ਚ ਆ ਜਾਣਾ।
ਹਾਂ, ਮੈਂ
ਦੋ ਟੈਚੀਆਂ ਕੀ ਕਰੋਗੇ?
ਸਤਾਈ ਤਰੀਕ ਨੂੰ ਰਾਤੀ, ਟ੍ਰੇਨ 'ਚ ਆ ਜਾ ਵਾਂ।
ਇੱਕੋ ਹੀ ਟੱਚ ਲੈ ਕੇ ਆਉਣਾ, ਬੈਗ ਲੈ ਆਉਣਾ, ਦੋ ਟੈਚੀਆਂ ਕੀ ਕਰਨੇ
ਮੈਂ ਇੱਕ 'ਅ ਟੈਕਚੀ ਲੈ ਕਰ ਆਵਾਂਗੇ, ਪਰ ਫੇਰ ਵੀ ਕੈਬ ਵਾਲੇ ਰੱਖਣ ਨਹੀ ਦਿੰਦੇ। ਪਹਿਲਾਂ ਮੈਂ ਕੋਸ਼ਿਸ਼ ਕਰਾਂਗੀ, ਕਿ ਕੈਬ ਵਾਲੇ ਨੂੰ ਪੁੱਛ ਲਾਂ ਕੀ ਸਮਾਨ ਰੱਖਿਆ ਜਾਏਗਾ, ਅਗਰ ਉਹ ਬੋਲੇਗਾ ਰੱਖਿਆ ਜਾਏਗਾ, ਤੇ ਫਿਰ ਮੈਂ ਅਠਾਈ ਵੀ ਸਵੇਰੇ ਆਵਾਂਗੀ।
ਠੀਕ ਹੈ।
ਹਾਂ।
ਠੀਕ ਐ ਠੀਕ ਐ। ਹੋਰ ਤੁਸੀਂ ਜਾਣਾ ਖਾਧਾ ਬਾਹਰ ਘੁੰਮਣ।
ਹਾਂ ਅਸੀਂ ਜਾਣਾ ਹੁਣ ਉਦੋਂ ਹੀ ਜਾਣਾ ਅਠਾਈ ਨੂੰ ਹੀ। ਤੇ ਅਠਾਈ ਨੂੰ, ਅਠਾਈ ਦੀ ਰਾਤੀ ਜਾਣਾ ਨਾ ਅ ਤੇ ਅਠਾਈ ਦੀ ਸ਼ਾਮੀ ਨਿਕਲ ਜਾਵਾਂਗੇ।
ਹਾਂ ਤੇ ਸਤਾਈ ਨੂੰ ਰਾਤੀ ਆ ਜਾਓ ਘਰ।
ਟ੍ਰੇਨ ਚ ਹੀ ਆ ਬਸ।
ਹੋਏਗਾ ਠੀਕ ਐ ਜੀ
ਆਵਾਜ਼ ਹਲਕੀ ਹੋ ਗਈ ਆ।
ਹਾਂਜੀ ਮੈਂ ਕਹਿ ਰਹੀ ਹਾਂ ਮੈਂ ਸੋਚਿਆ ਸਤਾਈ ਨੂੰ ਹੀ ਆ ਜਾਵਾਂ ਕਿਉਂਕਿ ਨਾ ਫਿਰ ਸਫ਼ਰ ਕੀਤਾ ਹੋਏਗਾ ਫਿਰ ਆਪਾਂ ਕੈਸੇ ਚੱਲ ਆ ਪਾਵਾਂਗੇ। ਕਿਉਂਕਿ ਦਿਨੇ ਮੈਂ ਦਿਨੇ ਵੀ ਮੈਂ ਸਫ਼ਰ ਕਰਾਂਗੀ, ਫਿਰ ਰਾਤ ਤੋਂ ਤੇ ਸਾਡਾ ਸਫ਼ਰ ਸ਼ੁਰੂ ਹੀ ਹੋ ਜਾਣਾ ਐ।
ਹਾਂ ਠੀਕ, ਠੀਕ ਐ ਠੀਕ ਐ।
ਹੂੰ ਓਹੀ ਸੋਚ ਰਹੇ ਆ।
ਹਾਂ ਹਾਂ ਇਸ ਤਰ੍ਹਾਂ ਹੀ ਕਰੋ ਫੇਰ ਤੁਸੀਂ ਜਾਓ। ਪਹੁੰਚੋ ਨਹੀਂ ਅਸੀਂ ਨਹੀਂ ਜਾਣਾ, ਅਸੀਂ ਹੋ ਆਏ ਬਸ ਬਾਬਾ ਜੀ ਨੇ ਏਨਾ ਬੁਲਾਇਆ।
ਹੂੰ, ਹਾਂਜੀ।
ਹੁਣ ਹਿੰਮਤ ਨੀ, ਉਮਰ ਦੇ ਹਿਸਾਬ ਨਾਲ ਸਹੀ ਏ ਬਸ ਹੋ ਗਿਆ। ਦੋ ਤਿੰਨ ਵਾਰ ਹੋ ਆਏ ਆ ਬਾਬਾ ਜੀ ਦੇ ਘਰ।
ਤੁਹਾਡੀ ਬੈਲੀ ਮੈਂ ਮੰਗਾਈ ਸੀ, ਹਾਂ ਇਹ ਤਾਂ ਹੈ, ਤੁਹਾਡੀ ਬੈਲੀ ਮੈਂ ਮੰਗਾਈ ਸੀ, ਮੈਂ ਲੈ ਆਵਾਂਗੀ ਹੁਣ ਨਾ।
ਹਾਂਜੀ ਹੁਣ ਮਾਮੇ ਘਰ ਹੀ ਲੈ ਆਣਾ ਉੱਥੇ।
ਹਾਂਜੀ।
ਉੱਥੇ ਲੈ
ਬੈਲੀ ਵੀ ਲਿਆਵਾਂਗੀ। ਤੇ ਇੱਕ ਬੈਗ ਐ, ਬੈਗ ਤੁਸੀਂ ਕਹਿ ਰਹੇ ਹੋ ਬਾਅਦ ਚੋਂ ਲੈ ਲੈਨਾ।
ਹਾਂ ਪੈਕ ਕਰਕੇ ਲੈ ਆਨਾ ਮੇਰਾ ਸਾਮਾਨ।
ਮੈਂ ਬੈਗ ਲੈ ਆਵਾਂਗੀ ਤੁਸੀਂ ਸਾਂਭ ਲੈਣਾ ਘਰ ਜਾ ਕੇ ਨਾ, ਵਰਨਾ ਮੇਰੇ ਕੋਲ ਇੱਧਰ ਉੱਧਰ ਹੋ ਜੇਗਾ।
ਹਾਂ।
ਤੁਹਾਡੀ ਬੈਲੀ ਵੀ ਆਈ ਸੀ, ਬੈਲੀ ਵੀ ਲਿਆਵਾਂਗੀ ਔਰ ਉਹ ਵੀ ਲਿਆਵਾਂਗੀ ਤੇ ਮੈਂ ਨਾ ਤੁਹਾਨੂੰ ਦੱਸਣਾ ਭੁਲ ਗਈ, ਚਲੋ ਮੈਂ ਹੁਣੇ ਫੇਰ ਗੱਲ ਕਰਦੀ ਆ ਇੱਕ ਮਿੰਟ ਰੁਕਣਾ। ਫ਼ੋਨ ਤੇ ਹੀ ਰਹਿਣਾ ਜ਼ਰਾ, ਹਾਂ ਮੈਂ ਕਹਿ ਰਹੀ ਮੈਂ ਚਲੋ ਹੁਣੇ ਤੁਹਾਨੂੰ ਫ਼ੋਨ ਮਿਲਾਉਂਣੀ ਆ ਦੁਬਾਰਾ ਦਸ ਮਿੰਟ ਦੋ ਮੈਨੂੰ। ਮੈਨੂੰ ਨਾ ਫ਼ੋਨ ਆਂਦਾ ਪਿਆ ਕਿਸੇ ਦਾ, ਹਾਂ।
ਸਤਿ ਸੀ
ਮੈਂ ਹਾਂਜੀ ਸਤਿ ਸ੍ਰੀ ਅਕਾਲ, ਮੈਂ ਤੁਹਾਨੂੰ ਹੁਣੇ ਫੋਨ ਕਰਾਂਗੀ, ਚੁੱਕ ਲੈਣਾ ਮੇਰਾ ਫ਼ੋਨ ਨਾ। ਹਾਂਜੀ ਓਕੇ।